ਹੈਲੋ ਹਾਂਜੀ ਸਰ ਸਰ ਸਤਿ ਸ਼੍ਰੀ ਅਕਾਲ, ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਸਭ ਠੀਕ ਠਾਕ ਘਰ।
ਹਾਂਜੀ ਹਾਂਜੀ ਸਭ ਵਧੀਆ ਨੇ ਤੁਸੀਂ ਦੱਸੋ?
ਆਪਾਂ ਵੀ ਬਹੁਤ ਬਹੁਤ ਬਹੁਤ ਬਹੁਤ ਵਧੀਆ ਹਾਂ।
ਅੱਛਾ ਅੱਛਾ ਜੀ ਵਧੀਆ ਵਧੀਆ ਇਹੀ ਚਾਹੀਦੇ ਨੇ ਹਾਂਜੀ
ਹੋਰ ਸੁਣਾਓ ਪੜ੍ਹਾਈ ਪੁੱਤਰ ਜੀ ਕਿਦਾਂ ਦੀ ਚੱਲਦੀ ਤੁਹਾਡੀ।
ਹਾਂਜੀ ਹਾਂਜੀ ਪੜ੍ਹਾਈ ਵੀ ਸਹੀ ਚੱਲਣ ਦੇਈ ਹੈ
ਤੇ ਜਿਹੜੀਆਂ ਕਲਾਸਾਂ ਜਿਹੜੀਆਂ ਦੂਜੀਆਂ ਲੱਗਣੀਆਂ ਸੀਗੀਆਂ ਏ ਆਈ ਦੀਆਂ ਦੂਜੀਆਂ
ਹਾਂਜੀ ਹਾਂਜੀ ਕੰਪਲੀਟ ਕਰਨ ਪੂਰੀਆਂ ਕਰਨ ਡੀਆ ਮੈਂ ਨਾਲ ਨਾਲ।
ਅੱਛਾ-ਅੱਛਾ ਐਸ ਟੈਮ ਕੋਈ ਰਹਿ ਤਾ ਨੀ ਗਈ ਕਲਾਸ।
ਰਹਿ ਤੇ ਨਹੀ ਗਈ ਮਤਲਬ ਉਹ ਪਿੱਛੇ ਜੀ ਜਿਵੇਂ ਰਹਿ ਗਈਆਂ ਸੀ ਨਾ ਵਿੱਚੋ ਆਪਾਂ ਗਏ ਸੀ। ਹਾਂਜੀ ਉਹ ਰਹਿਦੀਆ ਨੇ ਹਾਂਜੀ-ਹਾਂਜੀ ਉਹ ਤਾਂ ਪੱਚੀ-ਪੱਚੀ, ਤੀਹ-ਤੀਹ ਮਿੰਟ ਦੀ ਹੁੰਦੀ ਐ। ਉਹ ਤਾਂ ਕੰਪਲੀਟ ਕਰ, ਪੂਰੀਆਂ ਕਰ ਲੈਂਦੀ ਮੈ
ਉਹਨੂੰ ਟੈਮ ਕੱਢ ਕੇ ਪੂਰੀਆ ਕਰੋ, ਉਹਦੀਆ ਕਲਾਸਾਂ ਸਾਰੀਆਂ।
ਹਾਂਜੀ-ਹਾਂਜੀ ਕੋਈ ਗੱਲ ਨੀ ਮੈਂ ਸਾਰੀਆਂ ਕਲਾਸਾਂ ਪੂਰੀਆਂ ਕਰ ਲੈਣੀਆਂ।
ਅੱਛਾ! ਇਹ ਸੀ, ਏਦਾ ਰਿਜਲਟ ਕਿਦੋਂ ਆਉਣਾ ਏ?
ਬਸ ਅੱਜ-ਕੱਲ੍ਹ ਆਣ ਹੀ ਵਾਲਾ ਹੈ।
ਬਸ ਉਹਦਾ ਧਿਆਨ ਰੱਖਣਾ ਵੀ ਕਦੋਂ ਆਉਂਦਾ ਠੀਕ ਹੈ ਨਾ।
ਹਾਂਜੀ-ਹਾਂਜੀ।
ਫੇਰ ਅਗਲੀ ਤਿਆਰੀ ਵੀ ਕਰਨੀ ਆ ਹੈ ਨਾ।
ਹਾਂਜੀ-ਹਾਂਜੀ।
ਤਾਂ ਬਸ ਇਸ ਤਰਾ ਹੀ ਪੜ੍ਹਾਈ ਲਿਖਾਈ ਦੇ ਨਾਲ ਹੀ ਸਭ ਕੁਝ ਆ।
ਬਿਲਕੁਲ-ਬਿਲਕੁਲ ਠੀਕ ਹੈ ਜੀ।
ਜਿੱਥੇ ਪੜ੍ਹਾਈ ਲਿਖਾਈ ਜ਼ਰੂਰੀ ਆ, ਉੱਥੇ ਸਰੀਰ ਦੀ ਕਸਰਤ ਵੀ ਜ਼ਰੂਰੀ ਆ।
ਹਾਂਜੀ-ਹਾਂਜੀ।
ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ।
ਬਹੁਤ ਜ਼ਰੂਰੀ ਹੈ। ਵੈਸੇ ਮੈਂ ਕਿੰਨੇ ਦਿਨ ਹੋ ਗਿਆ ਆਪਣੀਆਂ ਕਸਰਤ ਕੀਤੀ ਨੀ ਹੈਗੀ, ਕਿੰਨੇ ਹਫ਼ਤੇ ਹੀ ਹੋ ਗਏ ਨੇ।
ਆਪਣਾ ਖਾਣ-ਪਾਣ ਵੀ ਸਹੀ ਹੋਣਾ ਚਾਹੀਦਾ ਹੈ ਨਾ। ਜਿਹੜਾ ਖਾਣ-ਪੀਣ ਦਾ ਸਮਾਨ ਹੈ ਨਾ। ਚੰਗੀਆਂ ਚੀਜਾਂ ਖਾਣੀਆਂ ਚਾਹੀਦੀਆਂ।
ਚੰਗੀਆਂ ਚੀਜ਼ਾਂ ਹਾਂਜੀ ਮੈਂ ਤਾਂ ਆਪ ਬਾਹਰ ਦਾ ਖਾਣਾ ਬਹੁਤ ਘੱਟ ਖਾਂਦੀ ਆ।
ਤੇਜ-ਤੇਜ ਭੋਜਨ ਹੁੰਦਾ ਹੈ ਜਿਹੜਾ
ਹਾਂਜੀ-ਹਾਂਜੀ।
ਇਹ ਤੇਜ ਭੋਜਨ ਨੀ ਖਾਣਾ ਚਾਹੀਦਾ।
ਹਾਂਜੀ, ਉਹੀ ਤੇ ਮਨ ਦੀ ਸ਼ਾਂਤੀ ਨੂੰ ਉਹ ਕਰਦਾ ਐ।
ਹਾਂ, ਤੇ ਜਿਹੜਾ ਇਹ ਠੰਡਾ, -ਠੰਡਾ ਪੀਣ ਵਾਲਾ ਜਿਹੜਾ ਹੁੰਦਾ ਐ।
ਹਾਂਜੀ।
ਇਹ ਲਿਮਕੇ-ਲੁਮਕੇ, ਕੋਕੇ-ਕੋਲੇ ਇਹ ਸਾਰੇ ਇਹ ਨੁਕਸਾਨ ਦਾਇਕ ਨੇ।
ਹਾਂਜੀ-ਹਾਂਜੀ, ਨਹੀਂ-ਨਹੀਂ, ਮੈਂ ਤਾ ਬਿਲਕੁਲ ਵੀ ਨੀ ਪੀਂਦੀ ਇਹਨਾਂ ਨੂੰ।
ਏਸ ਕਰਕੇ ਇਹਨਾ ਤੋਂ, ਜਿੰਨਾ ਦੂਰ ਰਹੋਗੇ, ਓਨਾ ਚੰਗਾ ਰਹੋਗੇ।
ਹਾਂਜੀ, ਮੈਂ ਤੇ ਪੀਣ ਚ ਗਲੂਕੋਸ ਪੀ ਲੈਨੀਆ, ਨਿੰਬੂ ਪਾਣੀ ਪੀ ਲੈਨੀਆ।
ਹਾਂ-ਹਾਂ।
ਹਾਂਜੀ-ਹਾਂਜੀ ਠੰਡੇ-ਠੁੰਡੇ ਨੂੰ, ਹੁ ਛੱਡ ਹੀ ਦਿੱਤੇ ਨੇ।
ਹਾਂ, ਠੀਕ ਕੀਤਾ।
ਹੁਜੀ।
ਜਿੰਨਾ ਆਪਣੀ ਸਿਹਤ ਤੇ ਧਿਆਨ ਦੇਵਾਗੇ, ਦਿਮਾਗ ਫਰੈਸ਼ ਰਹੇਗਾ, ਪੜ੍ਹਾਈ-ਲਿਖਾਈ ਵਿੱਚ ਮਨ ਲੱਗੇਗਾ।
ਹਾਂਜੀ-ਹਾਂਜੀ, ਇਹ ਸਾਰੀਆ ਚੀਜ਼ਾਂ ਨਾਲ ਹੀ ਜੁੜੀਆਂ ਹੁੰਦੀਆਂ ਐ।
ਹਾਂ, ਚੰਗੇ ਵਿਚਾਰ
ਹਾਂਜੀ।
ਗੁਰਬਾਣੀ ਦੇ ਨਾਲ ਜੁੜ ਕੇ, ਆਪਣਾ ਜੀਵਨ ਨੂੰ ਸਫਲ ਕਰੋ।
ਹਾਂਜੀ।
ਵਈ ਜਿਸ ਤਰਾ ਮਨ ਲਿਆ, ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ।
ਹਾਂਜੀ।
ਇੱਥੇ ਵੀ ਆਨੰਦ ਹੁੰਦਾ ਹੈ, ਤੇ ਅੱਗੇ ਵੀ ਆਨੰਦ ਹੁੰਦਾ ਹੈ, ਮਹਾਰਾਜ ਦੀ ਕਿਰਪਾ ਦੇ ਨਾਲ।
ਜੇ ਆਪਣਾ ਮਨ ਦੀ ਜਿਹੜੀ ਆ, ਸਥਿਤੀ ਸਹੀ ਹੋਵੇ।
ਹਾਂਜੀ।
ਤੇ ਸਾਰਾ ਕੁਛ ਠੀਕ ਹੋ ਜਾਂਦਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਹੈ।
ਹਾਂ, ਇਸ ਕਰਕੇ, ਮਨ ਦੀ ਸ਼ਾਂਤੀ ਵੀ ਜ਼ਰੂਰੀ ਹੈ।
ਹਾਂਜੀ।
ਜਿਹੜੇ ਕੰਮ ਕਾਜ ਵੀ ਜ਼ਰੂਰੀ ਨੇ, ਤੇ ਗੁਰਬਾਣੀ ਦਾ ਪਾਠ ਵੀ ਬਹੁਤ ਜ਼ਰੂਰੀ ਹੈ।
ਹਾਂਜੀ।
ਸਰੀਰ ਦੀ ਕਸਰਤ ਵੀ ਜ਼ਰੂਰੀ ਹੈ, ਜਿਹੜੀ ਗੁਰ ਬਾਣੀ ਦਾ ਪਾਠ ਆ, ਉਹ ਮਨ ਦੀ ਕਸਰਤ ਹੈ।
ਹਾਂਜੀ।
ਮਨ ਦੀ ਜਿਹੜੀ ਕਸਰਤ ਆ, ਉਹ ਜਿਹੜਾ ਦੂਸਰੀ ਆ, ਉਹ ਸਰੀਰ ਦੀ ਤੇ ਆਪਣਾ ਕਸਰਤ ਹੈ, ਸਰੀਰਕ ਕਸਰਤ ਹੈ।
ਹਾਂਜੀ।
ਸਰੀਰ ਨੂੰ, ਤੇ ਮਨ ਨੂੰ, ਦੋਵਾਂ ਨੂੰ ਹੀ ਜਿਹੜਾ ਆ ਇਹ ਕਹਣਾ, ਪਵਿੱਤਰ ਰੱਖਣਾ ਪੈਂਦਾ।
ਹਾਂਜੀ, ਬਿਲਕੁਲ ਹਾਂਜੀ ਜੇ
ਤੇ ਮਨ ਦੀ ਤੰਦਰੁਸਤੀ ਪ੍ਰਾਪਤ ਹੁੰਦੀ ਏ।
ਹਾਂਜੀ, ਜਿਹੜਾ ਬੰਦਾ ਸਾਰੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਦਾ ਉਹੀ ਜਲਦ ਤੋਂ ਜਲਦ, ਸਫਲ ਹੋ ਪਾਉਦਾ ਹੈ।
ਹਾਂ, ਉਹ ਕਾਮਯਾਬ ਹੁੰਦੇ ਨੇ ਤੇ ਅੱਗੇ ਮੰਨ ਲਓ, ਪੜ੍ਹਾਈਆਂ ਦੇ ਵਿੱਚ ਵੀ, ਕੰਮਾਂ ਕਾਰਾਂ ਦੇ ਵਿੱਚ ਅੱਗੇ ਜਾ ਕੇ ਬੰਦਾ ਸਾਰਿਆਂ ਵਾਸਤੇ, ਇੱਕ ਮਿਸਾਲ ਬਣਦਾ ਵੀ, ਵੇਖੋ ਜੀ ਚੰਗਾ ਖਾਣ ਪਾਉਣ ਦੇ ਨਾਲ, ਚੰਗੀ ਕਸਰਤ ਦੇ ਨਾਲ ਔਰ, ਚੰਗੀ ਪੜ੍ਹਾਈ ਦੀ ਲਿਖਾਈ ਦੇ ਨਾਲ ਬੱਚਾ ਆਗੇ ਵਧਿਆ ਤੇ ਲੋਕੀ ਤੁਹਾਡੀ ਮਿਸਾਲ ਦੇਣ ਅੱਗੇ ਖਲੋ ਕੇ ਉੱਥੇ ਵੀ ਉਹ ਉਹ ਬੱਚੇ ਨੇ ਤਰੱਕੀ ਕੀਤੀ ਤੁਸੀਂ ਉਹਦੇ ਵਾਂਗੂ ਤਰੱਕੀ ਕਰੋ ਮਿਸਾਲ ਬਣੋ ਦੂਜਿਆਂ ਵਾਸਤੇ
ਹਾਂਜੀ ਬਸ ਆ ਸਾਨੂੰ ਸਾਰੀ ਚੀਜ਼ਾਂ ਇਕੱਠੀਆਂ ਕਿੱਦਾਂ ਨਾਲ ਲੈ ਕੇ ਜਾਣੀ ਹੈ। ਬਸ ਇਹਨਾਂ ਚੀਜ਼ ਇਦਾ ਧਿਆਨ ਰੱਖਣਾ ਹੁੰਦਾ
ਹਾਂ ਲੋਕੀ ਯਾਦ ਰੱਖਣ ਤੋਂ ਮਿਸਾਲ ਬਣ ਜਾਨ
ਹਾਂਜੀ ਜਿਹੜਾ ਸਮੇਂ ਆ ਉਹ ਤਾਂ ਹੁਣ ਸਾਰਿਆਂ ਵਾਸਤੇ ਇੱਕ ਵਰਗਾ ਈ ਏ ਪਰ ਕਈ ਲੋਕ ਕਿ ਇਹਨੂੰ ਕਿੰਨੀ ਵਧੀਆ ਤਰ੍ਹਾਂ ਇਸਤੇਮਾਲ ਕਰਦੇ ਨੇ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲਦੇ ਨੇ ਆਪਣੇ ਸਰੀਰ ਨੂੰ ਕਸਰਤ ਨੂੰ ਖਾਣ ਪਾਨ ਨੂੰ ਅਲੱਗ ਪੂਰਾ ਮਤਲਬ ਕਿ ਸਾਰੇ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਕਿਦੇ ਵਾਸਤੇ ਕਿੰਨਾ ਟਾਈਮ ਚਾਹੀਦਾ ਹੈ ਗੁਰਬਾਣੀ ਪੜ੍ਹਨੀ
ਜੇ ਆਪਾਂ ਕਹੀਏ ਵੀ ਆਪਾਂ ਕਸਰਤ ਹੀ ਕਰੀ ਜਾਈਏ ਸਰੀਰ ਦੀ
ਹਾਂਜੀ
ਬਾਕੀ ਹੋਰ ਕੋਈ ਕੰਮ ਨਾ ਕਰੀਏ ਤਾਂ ਵੀ ਨਹੀਂ ਚੱਲਦਾ ਜੇ ਆਪਾਂ ਕਹੀਏ ਪੜ੍ਹਾਈ ਕਰੀ ਜਾਈਏ ਤੇ ਹੋਰ ਕੋਈ ਕੰਮ ਨਾ ਕਰੀਏ ਤਾਂ ਵੀ ਨਹੀਂ ਚੱਲਦਾ
ਨਾ ਬਿਲਕੁਲ ਨਹੀਂ ਚੱਲ ਰਿ
ਜੇ ਆਪਾਂ ਕਹੀਏ ਵੀ ਚਲੋ ਬਾਕੀ ਚੀਜ਼ਾਂ ਜਿਹੜੀਆਂ ਦੁਨਿਆਵੀ ਕੰਮ ਚੱਲਣ ਡਏ ਨੇ ਆਪਾਂ ਗੁਰਬਾਣੀ ਦਾ ਪਾਠ ਨਾ ਕਰੀਏ ਉਹਦੇ ਬਿਨਾ ਤੇ ਬਿਲਕੁਲ ਹੀ ਨਹੀਂ ਚੱਲਦਾ ਇਹ ਸਾਰੀਆਂ ਚੀਜ਼ਾਂ ਅਧਿਆਤਮਿਕ ਤੇ ਮਾਨਸਿਕ ਤੇ ਸਰੀਰਕ ਇਹ ਸਾਰੀ ਨਾਲ ਲੈ ਕੇ ਚੱਲਣੀਆਂ ਪੈਂਦੀਆਂ ਹੈ ਤਾਂ ਹੀ ਬੰਦਾ ਸਫਲ ਹੋ ਪਾਉਂਦਾ ਕਾਮਯਾਬ ਹੋ ਪਾਉਂਦਾ।
ਹਾਂਜੀ ਹਾਂਜੀ
ਹਾਂ ਇਹਨਾਂ ਗੱਲਾਂ ਤੇ ਪੂਰਾ ਧਿਆਨ ਦੇਣਾ ਹੈ ਪਹਿਰਾ ਦੇਣਾ ਹੈ ਤੇ। ਦਿਨ ਰਾਤ ਬੇਨਤੀਆਂ ਕਰਨੀਆਂ ਮਹਾਰਾਜ ਦੇ ਅੱਗੇ।
ਹਾਂਜੀ।
ਕਿ ਮਹਾਰਾਜ ਜੀ ਸਾਨੂੰ ਕਾਮਯਾਬੀ ਬਖਸ਼ੋ ਤੇ ਮਿਹਨਤ। ਕਰਨ ਦਾ ਵੀ ਸਾਨੂੰ ਬਲ਼ ਬਖਸ਼ੋ ਉੱਧਮ ਬਖਸ਼ੋ।
ਹਾਂਜੀ।
ਤਾਂ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲਾ ਸੰਭਾਲੀਏ ਕਿਉਂਕਿ ਅੰਮ੍ਰਿਤ। ਅੰਮ੍ਰਿਤ ਵੇਲਾ ਮਹਾਰਾਜ ਜੀ ਨੇ ਹੁਕਮ ਦਿੱਤਾ ਹੈ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਹੈ।
ਸ।
ਜੇ ਇੱਕ ਤਾਂ ਜਿਹੜੇ ਅਹ ਸਰੀਰ ਜਿਹੜਾ ਆ। ਸਫੂਰਤੀ ਬਣੀ ਰਹਿੰਦੀ ਅੰਦਰ।
ਹਾਂਜੀ।
ਸਵੇਰੇ ਉੱਠ ਕੇ ਦੋ ਚਾਰ ਪੰਜ ਮਿੰਟ ਤੁਹਾਨੂੰ ਸੁਸਤੀ ਮਹਿਸੂਸ ਹੋਏਗੀ। ਉਸ ਤੋਂ ਬਾਅਦ ਸਰੀਰ ਦੇ ਅੰਦਰ ਚੁਸਤੀ ਫੁਰਤੀ ਆ ਜਾਂਦੀ ਹੈ।
ਹਾਂਜੀ।
ਤੇ ਜਿਹੜੇ ਦਿਨ ਦੇ ਜਿਹੜੇ ਕੰਮ ਨੇ ਨਾ ਜਿਹੜੇ। ਆਪਾਂ ਅੱਠ ਨੌ ਵਜੇ ਤੱਕ ਨਿਬੇੜਦੇ ਹਾਂ।
ਹਾਂਜੀ।
ਉਹ ਆਪਣਾ ਛੇ ਸਾਢੇ ਛੇ ਸੱਤ ਵਜੇ ਤੱਕ ਨਿਬੜ ਕੇ ਪਾਸੇ ਹੋ ਜਾਂਦੇ। ਉਸ ਤੋਂ ਬਾਅਦ ਤੁਸੀਂ ਜਿਹੜਾ ਮਰਜ਼ੀ ਕੰਮ ਕਰ।
ਹਾਂਜੀ ਜਿਹੜਾ ਸ ਸਾਡਾ ਸਭ ਤੋਂ ਜ਼ਿਆਦਾ ਜਿਹੜਾ। ਸਮੇਂ ਜਿਹੜਾ ਖ਼ਰਾਬ ਹੁੰਦਾ ਉਹ ਸਵੇਰ ਦਾ ਹੀ ਹੁੰਦਾ ਹੈ।
ਸਵੇਰ ਦਾ ਹੁੰਦਾ ਆ।
ਹਾਂਜੀ।
ਇਸੇ ਕਰਕੇ ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ ਸਾਂਭੋ।
ਹਾਂਜੀ।
ਤੇ ਜਿਹੜੀ ਆਪਾਂ ਨੀਂਦ ਲੈਂਦੇ ਹਾਂ ਨੀਂਦ ਦੇ ਵਿੱਚ। ਜੇ ਆਪਾਂ ਜਾਗਦੇ ਹਾਂ ਤੇ। ਜਾਗਣ ਦੇ ਵਿੱਚ ਸਾਡੇ ਜੇ ਇੱਕ ਸਵਾਸ ਖਰਚ ਹੁੰਦਾ ਹੈ ਇੱਕ ਮਿੰਟ ਚ। ਸੁੱਤੇ ਪਿਆ ਸਾਡੇ ਦੋ ਸਵਾਸ ਖਰਚ।
ਹਾਂਜੀ।
ਉਹ। ਮਤਲਬ ਕਿ ਜਿਹੜਾ ਡਬਲ ਜਿਹੜਾ ਸਵਾਸ ਜਿਹੜਾ ਉਹ 'ਚ ਵੇਸਟ ਹੁੰਦਾ ਹੈ। ਹਾਲਾਂ ਕਿ ਆਪਾਂ ਕੁਛ। ਕਰਨ ਨੀ ਡਏ ਹੁੰਦੇ, ਦੋ ਗੁਣਾ ਜਿਹੜੇ ਸਵਾਸ ਖਰਚ ਹੁੰਦੇ ਨੇ। ਸੁੱਤਾ ਪਿਆ, ਤੇ ਜੇ ਆਪ। ਆਪਾਂ ਜਾਗਦੇ ਹੋਵਾਂਗੇ ਕੋਈ ਕੰਮ ਕਰਦੇ। ਹੋਵਾਂਗੇ ਤੇ ਉਹਦੇ ਵਿੱਚ ਨੇ ਟਾਈਮ ਚ ਹੀ ਇੱਕ ਸਵਾਸ ਖਰਚ ਹੋਏਗਾ।
ਹਾਂਜੀ ਤੇ ਹੋਰ।
ਦੀ ਮਾਇਆ ਦੀ ਬੱਚਤ ਨਹੀਂ ਹੈ ਸ ਸਵਾਂ ਦੀ ਵੀ ਬੱਚਤ ਹੁੰਦੀ ਨਾਲ।
ਹਾਂਜੀ।
ਸਾਹ ਵੀ ਬਚਦੇ ਨੇ।
ਹਾਂਜੀ, ਤੇ ਜੇ ਆਪਾਂ ਸੋਚੀਏ ਕਿ ਆਪਾਂ। ਸੋਈ ਸੋ ਮਤਲਬ ਕਿ ਨੀਂਦ ਹੀ ਨਾ ਲਈਏ। ਉਹਦੇ ਬਿਨਾ ਵੀ ਨਹੀਂ ਸਰਦਾ ਜੇ ਸੋਚੀਏ ਕਿ ਆਪਾਂ ਨੀਂਦ ਹੀ ਲੈਂਦੇ ਰਹੀਏ। ਨੀਂਦ ਜ਼ਰੂਰੀ ਹੈ, ਉਹ ਵੀ ਨਹੀਂ ਸਹੀ ਕੰਮ ਬਿਲਕੁਲ। ਆਪਣਾ ਜਿਨਾ ਨੀਂਦ ਚਾਹੀਦੀ, ਉਨੀ ਹੋਣੀ ਚਾਹੀਦੀ ਹੈ।
ਇਹਨਾਂ ਨੂੰ ਇੱਕ ਬਰਾਬਰੀ ਰੱਖਣੀ ਪੈਂਦੀ ਹੈ ਨਾ।
ਹਾਂਜੀ ਜ਼ਿਆਦਾ ਟੈਮ ਜੇ।
ਪੈਂਦਾ।
ਹਾਂ ਜ਼ਿਆਦਾ ਟਾਈਮ ਸੋ ਲੈ ਜੇ ਬੰਦਾ ਤੇ ਉਹ ਬੰਦੇ ਨੂੰ ਸੁਸਤੀ ਜਿਹੀ ਪਈ ਰਹਿੰਦੀ ਹੈ ਤੇ ਜੇ ਘੱਟ। ਘੱਟ ਟੈਮ ਸੋਏ ਪੂਰੀ ਨੀਂਦ ਨਾ ਲਏ। ਫਿਰ ਬੰਦੇ ਦੀ ਜਿਹੜੀ ਐਨਰਜੀ ਹੁੰਦੀ ਮਤਲਬ ਕਿ ਅੰਦਰ ਸਫੁਰਤੀ ਉਹ ਸਾਰੀ ਉਹ ਹੋ ਜਾਂਦੀ ਹੈ।
ਹਾਂ ਕਿਉਂਕਿ। ਇਸੇ ਕਰਕੇ ਮਹਾਰਾਜ ਨੇ। ਕਿਹਾ ਅਲਪ ਆਹਾਰ ਸੁਲਪ ਸੁ ਨਿਦਰਾ।
ਹਾਂਜੀ।
ਅਲਪ ਆਹਾਰ ਦਾ ਮਤਲਬ ਕਿ ਥੋੜ੍ਹਾ ਖਾਣਾ, ਸੁਲਪ ਸੁ ਨਿਦਰਾ ਦਾ ਮਤਲਬ ਥੋੜ੍ਹਾ। ਖਾਣਾ ਤੇ ਥੋੜ੍ਹਾ ਸੋਹਣਾ।
ਹਾਂਜੀ।
ਹਿਸਾਬ ਹਿਸਾਬ ਦਾ ਲਿਮਟਿਡ ਜਿਹੜੇ ਵਰਤ। ਵਰਤ ਰੱਖਦੇ ਨੇ ਵਰਤ ਰੱਖਣ ਤੋਂ ਇਸੇ ਕਰਕੇ ਮਨਾ ਕੀਤਾ।
ਹਾਂਜੀ
ਭਗਵਾਨ ਕ੍ਰਿਸ਼ਨ ਨੇ ਵੀ ਭਗਵਤ ਗੀਤਾ ਦੇ ਅੰਦਰ ਇਹ ਕ ਇਹ ਗੱਲ ਕਹੀ ਹੈ।
ਹਾਂਜੀ
ਵੀ ਇਹ ਜਿਹੜਾ ਯੋਗ ਐ ਨਾ ਯੋਗ, ਯੋਗ ਦਾ ਮਤਲਬ ਹੁੰਦਾ ਜੁੜਨਾ। ਉਸ ਪ੍ਰਮਾਤਮਾ ਦੀ ਸ਼ਕਤੀ ਨਾਲ ਜੁੜਨਾ ਯੋਗ ਉਹਨੂੰ ਕਹਿੰਦੇ ਐ।
ਹੂੰ,
ਜਿਹੜਾ ਯੋਗ ਐ ਨਾ ਤੇ ਜਿਆਦਾ ਖਾਣ ਵਾਲੇ ਦਾ ਸਿੱਧ ਹੁੰਦਾ ਐ।
ਹੂੰ-ਹੂੰ,
ਤੇ ਨਾ ਆਪਣਾ ਬਿਲਕੁਲ, ਨਾ ਖਾਣ ਵਾਲੇ ਦਾ ਸਿੱਧ ਹੁੰਦਾ।
ਹੂੰ,
ਨਾ ਜ਼ਿਆਦਾ ਸੌਣ ਵਾਲੇ ਦਾ ਸਿੱਧ ਹੁੰਦਾ ਆ ਤੇ ਨਾ ਬਿਲਕੁਲ ਸੌਣ ਵਾਲੇ ਦਾ ਸਿੱਧ ਹੁੰਦਾ, ਇਹਦਾ ਤੁਹਾਨੂੰ ਇੱਕ ਬਰਾਬਰੀ ਰੱਖਣੀ ਪਏਗੀ।
ਵੀ ਖਾਣਾ ਤਾਂ ਹੈ ਪਰ ਹਿਸਾਬ ਦਾ ਖਾਣਾ ਸੋਣਾ ਤਾਂ ਐ ਪਰ ਹਿਸਾਬ ਦਾ ਸੋਣਾ।
ਹਾਂਜੀ।
ਜਦੋਂ ਇਹ ਦੋ ਚੀਜ਼ਾਂ ਜਿਹੜੀਆਂ ਬਰਾਬਰੀ ਚ ਆ ਜਾਂਦੀਆਂ ਨੇ ਨਾ। ਉਸ ਤੋਂ ਬਾਅਦ, ਬਾਕੀ ਚੀਜ਼ਾਂ ਆਪਣੇ ਆਪ ਆਪਣੀ ਜਗ੍ਹਾ ਤੇ ਆ ਜਾਂਦੀਆਂ।
ਹਾਂਜੀ, ਠੀਕ ਐ ਤੇ ਅੱਜ ਹੂੰ, ਹਾਂਜੀ।
ਬੋਲੋ-ਬੋਲੋ,
ਹਾਂਜੀ ਮੈਂ ਕਿਹਾ ਅੱਜ ਮੈਨੂੰ ਉਹਨਾਂ ਨੇ ਕਿੰਨੇ ਟੈਮ ਬਾਅਦ ਵੇਖਿਆ ਉਹਨਾਂ ਨੇ ਮੇਰੀ ਸਾਰੀ ਸ਼ਲੀਆਂ ਨੇ, ਤੇ ਉਹ ਉਹ ਮੈਨੂੰ ਕਹਿਣ ਦਿਆਂ ਸੀ, ਕਹਿੰਦੇ ਤੇਰੇ ਮਤਲਬ ਕਿ ਸਰੀਰ ਸਹੀ ਹੋ ਗਿਆ ਪਹਿਲੇ ਜ਼ਿਆਦਾ ਪਤਲੀ ਸੀ। ਫੇਰ ਹੂੰ ਕਹਿੰਦੇ ਕੀ ਖਾਨੀ ਐ ਐਵੇ ਦਾ ਸਾਨੂੰ ਵੀ। ਦੱਸ ਮੈਂ ਕਿਹਾ ਨਾ ਕੁਛ ਨੀ ਬਸ ਰੋਟੀਆਂ ਰੋਟੀ ਹਾਂ ਰੋਟੀਆਂ ਹੀ ਖਾਨੀ ਆ।
ਹੂੰ,
ਕੁਛ ਹੁੰਦੀ ਸੀ ਕਹਿੰਦੇ। ਕੋਈ ਜਿੰਮ ਜੁੰਮ ਵੀ ਕਰਲੀ ਐ ਮੈਂ ਕਿਹਾ ਨਈ ਮੈਂ ਕੇ ਜਿੰਮ ਕਰਨੀ ਕਰ ਐ ਬਸ ਥੋੜੀ ਬਹੁਤ ਸੈਰ ਕਰ ਲਈ ਦੀ ਐ ਇੱਧਰ ਉਧਰ ਫਿਰਦੇ ਫੁਰਦੇ। ਨਾ ਹੋਰ ਕੁਛ, ਟੈਮ ਈ ਨੀ ਮਿਲਦਾ।
ਜਿਮ ਮਤਲਬ ਕਿ ਜਿਹੜਾ ਸਿਹਤ ਬਣਾਉਣ ਵਾਲਾ ਸਥਾਨ ਹੁੰਦਾ ਉਹੀ ਨਾ।
ਹਾਂਜੀ-ਹਾਂਜੀ,
ਅੱਛਾ-ਅੱਛਾ ਔ ਪੂਰਾ ਮਤਲਬ ਕਿ ਪੰਜਾਬੀ ਦੇ ਵਿੱਚ ਸਿਹਤ ਬਣਾਉਣ ਵਾਲਾ ਜਿਹੜਾ ਸਥਾਨ ਆ। ਉੱਥੇ ਤੁਸੀਂ ਜਾਂਦੇ ਔ ਮਤਲਬ ਨਈ ਜਾਂਦੇ।
ਹਾਂਜੀ।
ਹਾਂ, ਉਹਨੂੰ ਪੂਰਾ ਮਤਲਬ ਕਿ ਘਰੋੜ ਕੇ
ਹਾਂਜੀ ਚਲੋ ਠੀਕ ਐ ਮੈਂ ਤੁਹਾਨੂੰ ਫੇਰ ਫੋਨ ਕਰਦੀ ਕਰਦੀ ਆ।
ਹੋ ਗਿਆ ਕੰਮ
ਹਾਂਜੀ-ਹਾਂਜੀ।
ਚਲੋ ਠੀਕ ਐ।
ਠੀਕ ਐ।